ਹਾਂਜੀ, ਸਤਿ ਸ੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ।
ਕੀ ਹਾਲ ਚਾਲ ਹੈ।
ਵਧੀਆ ਜੀ ਵਧੀਆ, ਤੁਹੀ ਸੁਣਾਓ।
ਅਸੀਂ ਵੀ ਠੀਕ।
ਹੋਰ ਕੀ ਕਰ ਰਹੇ ਸੀ?
ਕੁਛ ਨਹੀਂ ਬਸ ਫ੍ਰੀ ਬੈਠੇ ਹਾਂ। ਕੀ ਕਰਨਾ ਆਪਣੀ ਡਿਊਟੀ ਤੇ ਐ ਹੀ ਇਹ ਘਰ ਦੇ ਕੰਮਾਂ ਦੀ।
ਹਾਂਜੀ ਹਾਂਜੀ, ਉਹ ਤਾਂ ਹੈ ਹੀ ਏ।
ਬਿਲਕੁਲ ਜੀ ਰੋਟੀ ਪਾਣੀ ਬਣਾ ਲਿੱਤਾ, ਕੱਪੜੇ ਤੋਲੇ ਸਾਡਾ ਕੰਮ ਤੇ ਇਹੀ ਹੈ ਬਸ। ਨਹੀਂ ਸਾਡਾ ਅਜੇ ਬ੍ਰੇਕਫਾਸਟ ਹੋਇਆ ਜੀ ਹੁਣ ਲੰਚ ਦਾ ਸ ਪੁੱਛੋ ਲੰਚ ਕੀ ਕਰਨਾ ਹੈ ਹੁਣ।
ਬਈ ਸਾਰਿਆਂ ਦੀ ਇਹੀ ਸਮੱਸਿਆ ਐ। ਛੁੱਟੀਆਂ ਕਰਕੇ ਬ੍ਰੇਕਫਾਸਟ ਲੇਟ ਹੁੰਦੇ ਨੇ। ਲੰਚ ਵਾਸਤੇ ਫੇਰ ਬੰਦੇ ਨੂੰ ਸੋਚਾ ਵਿੱਚ ਹੀ ਰਹਿਣਾ ਪੈਂਦਾ।
ਹਮ ਸੋਚ ਸਗੋ ਜ਼ਿਆਦਾ ਸੋਚੀ ਜਾਓ ਕੀ ਖਾਣਾ ਹੈ ਕੀ ਖਾਣਾ ਹੈ ਖਾਣ ਵਾਸਤੇ ਵੀ ਨਹੀਂ ਕੁਝ ਸਮਝ ਆਂਦੀ ਸਰਦੀਆਂ ਚ ਤੇ ਫੇਰ ਬੰਦਾ ਸਾਗ, ਪਾਲਕ ਵਗੈਰਾ ਖਾ ਲੈਂਦਾ ਹੈ ਔਰ ਗਰਮੀਆਂ ਦੇ ਵਿੱਚ ਕੀ ਇਹ ਖਾਣੇ ਹੈ ਘੀਆ, ਤੋਰੀ ਜਿਹਨਾਂ ਨੂੰ ਹੱਥ ਵੀ ਨੀ ਲਾਂਦੇ। ਜਿਹਨਾਂ ਨੂੰ ਘਰ ਦੇ ਹੱਥ ਵੀ ਨੀ ਲਾਂਦੇ, ਹਾਂ। ਹੋਰ ਸੁਨਾ, ਪਰ ਚਲੋ ਅੱਛੀਆਂ ਹੁੰਦੀਆਂ ਨੇ ਅਸੀਂ ਲੋਕ ਖਾਂਦੇ, ਅਸੀਂ ਆਪ ਨਹੀਂ ਖਾਂਦੇ ਬੱਚਿਆਂ ਨੂੰ ਕੀ ਖਵਾਣੀਆ ਨੇ ਅਸੀਂ।
ਆਹੋ।
ਅਸੀਂ ਆਪ ਪਹਿਲੇ ਪੁਛ ਤੇ ਲਈਦਾ ਵੀ ਖਾਣੀ ਹੈ ਆਪ ਹੀ ਨੱਕ ਮੂੰਹ ਵੱਟ ਕੇ ਬਨਾਦੇ ਆ ਬੱਚਿਆਂ ਨੇ ਕਿੱਥੋਂ ਖਣੀਆਂ ਨੇ ਫਿਰ
ਉਹ ਤੇ ਬਈ ਫਰ ਜੋ ਗ਼ਲਤੀਆਂ ਅਸੀਂ ਆਪ ਕੀਤੀਆਂ ਅਸੀਂ ਨ ਨਾ ਚਾਹੁੰਦੇ ਬੱਚੇ ਵੀ ਉਹੀ
ਬੱਚੇ ਤੇ ਬੱਚੇ ਪਹਿਲੇ ਉਹਨਾਂ ਦੇ ਅੰਦਰ ਪਹਿਲੇ ਤੋਂ ਬੜੀਆਂ ਹੁੰਦੀਆਂ ਨੇਆਂ ਗਲਤੀਆਂ ਜਿਹੜੀਆਂ ਮਾ
ਹੋਰ ਉਹ ਪਹਿਲੇ ਹੀ ਸਿੱਖੇ ਸਿਖਾਏ ਨੇ ਅੱਜ
ਓਕੇ ਉਹ ਪਹਿਲੇ ਹੁੰਦੇ ਮੈਨ ਯ ਨੀ ਖਾਣਾ ਮੇਰੇ ਕੋਲ ਅੱਜ ਇਹ ਖਾਣਾ ਹੈ ਬਸ ਪਨੀਰ ਪਨੀਰ ਵਗੈਰਾ ਜਿੰਨਾ ਮਰਜੀ ਬਣਾ ਕੇ ਦੇ ਦੋ ਉਹਨਾਂ ਨੂੰ
ਉਹ ਵੀ ਵੇਖੋ ਰੋਜ਼ ਹਾਂ ਇਹ ਚੀਜ਼ਾਂ ਤਾਂ ਰੋਜ਼
ਮੈਗੀ ਦੇ ਦੋ ਥੋੜੀ ਦੇਰ ਬਾਅਦ ਕੁਛ ਹੋਰ ਬਣਾ ਕੇ ਦੇ ਦੋ
ਮੈਗੀ ਬਰਗਰ ਪਾਸਤਾ ਮੰਗਵਾ ਦੋ
ਤੇ ਇਹ ਕੁਛ ਇਹਨਾਂ ਨੇ ਖਾਣੇ ਹੀ ਖਾਣੇ ਨੇ
ਬਿਲਕੁਲ ਬਿਲਕੁਲ ਇਹ ਤੇ ਭਾਵੇ ਤੁਸੀਂ ਰੋਜ਼ ਦੋ ਦੋ ਟਾਈਮ ਵੀ ਦੇਦੋ ਤਾਂ ਵੀ ਚੱਲੇਗਾ ਰੋਟੀ ਭਾਵੇਂ ਉਹਨਾਂ ਨੂੰ ਸਾਰਾ ਦਿਨ ਨਾ ਦਵੋ
ਤੇ ਬਸ ਜੇ ਮੰਮਾ ਚੂਰੀ ਬਣਾ ਦੋ ਘਿਓ ਪਾਇਆ ਤੇ ਰੋਟੀ ਚੂਰੀ ਬਣਾ ਦਿੱਤੀ ਤੇ ਉਹ ਖਾ ਲੈਂਦੀ ਆ ਏਦਾਂ ਹੀ
ਹਾਂ ਤੇ ਆ ਹੈ
ਫਿਰ ਸਬਜ਼ੀ ਵਗੈਰਾ ਫਿਰ ਬਾਕੀਆਂ ਨੇ ਵੀ ਤੇ ਖਾਨੀ ਹੁੰਦੀ ਉਹਨਾਂ ਕਰਕੇ ਵੀ ਚੇਂਜ ਕਰਨਾ ਪੈਂਦਾ ਹੈ ਰ ਕੁਛ ਵੈਸੇ ਗਰਮੀ ਗਰਮੀ ਚ ਵੈਸੇ ਆਪਣਾ ਵੀ ਨੀ ਮਨ ਕਰਦਾ ਰੋਟੀ ਵਗੈਰਾ ਖਾਣ ਨੂੰ ਬੱਚਿਆਂ ਨੇ ਕੀ ਖਾਣਾ ਹੈ
ਉਹ ਬਸ ਇਹ ਹੈ ਚਾਵਲ ਵਾਲੀਆਂ ਆਈਟਮਾਂ ਹਾਂ
ਉਹ ਤੇ ਵੈਸੇ ਮਸਤ ਹੁੰਦੇ ਨੇ ਦਿੱਤੀ ਤੇ ਖਾ ਲਈ ਨਹੀਂ ਦਿੱਤੀ ਤੇ ਨਾ ਖਾਧੀ ਫੋਨ ਦੇ ਦੋ ਸਾਰਾ ਦਿਨ ਤੇ ਰੋਟੀ ਭਾਵੇਂ ਤੁਸੀਂ ਦਿਓ ਹੀ ਨਾ ਉਹਨਾਂ ਨੂੰ
ਹਾਂਜੀ ਉਹ ਤੇ ਉਹ ਫੋਨ ਤੋਂ ਚਾਰ ਹੋ ਜਾਂਦੇ ਨੇ ਨਾ ਬਈ ਹਾਂ ਫੋਨਦਾ
ਇਹਨਾਂ ਨੇ ਲੋੜ ਹੀ ਨੀ ਹੈਗੀ ਸਾਨੂੰ
ਬਿਲਕੁਲ ਜੀ ਬਿਲਕੁਲ ਅੱਜ ਦੇ ਟਾਈਮ ਚ ਤੁਸੀਂ ਛੋਟੇ ਛੋਟੇ ਬੱਚੇ ਦੇਖ ਦੇਖੋ ਉਹਨਾਂ ਨੂੰ ਵੀ ਤਾਂ ਇੰਨਾ ਕੁ ਜ਼ਿਆਦਾ ਕਰੇਜ਼
ਫੋਨ ਫੋਨ ਦੇਖਦੇਖ ਕਿ ਤੁਸੀਂ ਅਸੀਂ ਚਲੋ ਅੱਜ ਤੱਕ ਟੱਚਵੁਟ ਸਾਡੀ ਤੇ ਨਜ਼ਰ ਠੀਕ ਹੈ ਅਸੀਂ ਕਿਉਂਕਿ ਹੁਨ ਫੋਨ ਦੇਖੇ ਨੇ ਉਹ ਜਿਹੜੇ ਦੂਸਰੇ ਬੱਚੇ ਨੇ ਦੇਖੋ ਉਹ ਨੂੰ ਛੋਟੇ ਛੋਟੇ ਨੂੰ ਕਿੰਨੇ ਕਿੰਨੇ ਮੋਟੇ ਐਨਕਾਂ ਲੱਗੀਆਂ ਹੋਈਆਂ ਨੇ ਔਰ ਇੱਥੋਂ ਤੱਕ ਕਿ ਕਈ ਮੇਰੇ ਹਿਸਾਬ ਨਾਲ ਇੱਕ ਇੱਕ ਸਾਲ ਦੇ ਬੱਚੇ ਡੇਢ ਡੇਢ ਸਾਲ ਦੇ ਬੱਚੇ ਕਿੰਨੇ ਕਿੰਨੇ ਮੋ ਟੀਆਂ ਐਨਕਾਂ ਲਾਈਆਂ ਹੋਈਆਂ ਨੇ ਕਿਉਂਕਿ ਉਹ ਕੀ ਹੈ ਕੁਛ ਪੇਰੈਂਟਸ ਵੀ ਕੁਛ ਇਹਨਾਂ ਚ ਪੇਰੈਂਟਸ ਦੀ ਵੀ ਗਲਤੀ ਹੁੰਦੀ ਹੈ ਉਹ ਕਹਿੰਦੇ ਨੇ ਵੀ ਅਸੀਂ ਕੰਮ ਨਿਪਟਾ ਲਈਏ ਚਲੋ ਸਾਡਾ ਬੱਚਾ ਫੋਨ ਦੇਖ ਲਏ ਤੇ ਅ ਆਪਣੀਆਂ ਸਹੂਲਤਾਂ ਲੱਭਦੇ ਆ ਕਿ ਅਸੀਂ ਕੰਮ ਕਰ ਲਈਏ ਚਲੋ ਤੰਗ ਨਹੀ ਕਰਨਗੇ ਬ ਅ ਇਹ ਫੋਨ ਵੇਖ ਲੈਣਗੇ ਰ ਇਹ ਨੀ ਪਤਾ ਬ ਇਹਦਾ ਫੋਨ ਦਾ ਅਸਰ ਕੀ ਆ ਉਹਨਾਂ ਉੱਤੇ
ਬੱਚਿਆਂ ਵਾਸਤੇ
ਉਹੀ ਉਹਨਾਂ ਦੀ ਬੁਰੀ ਆਦਤ ਤੇ ਬਣ ਜਾਣੀ ਉਹੀ ਅੱਜ ਉਹਨਾਂ ਨੇ ਕਹਿਣਾ ਵੀ ਫੋਨ ਦਿਓ ਸਾਨੂੰ ਸਵੇਰੇ ਉੱਠਦੇ ਫੋਨ ਦਿਓ
ਉਹੀ ਕਹਿੰਦੇ ਤੇ ਨੇ ਸਭ ਤੋਂ ਪਹਿਲੇ ਮਾਂ ਦੀ ਹੀ ਗਲਤੀ ਹੁੰਦੀ ਹੈ ਪਹਿਲੇ ਆਪਣੇ ਲਾਲਚ ਪ ਵਿਖਾਉਦੀ ਉਹ ਫਿਰ ਜਦੋਂ ਬੱਚੇ ਨੂੰ ਆਦਤ ਤਾਂ ਬਣ ਜਾਂਦੇ ਫ਼ੇਰ ਉਹਨੂੰ ਮਾਰ ਕੁਟਾਈ ਤੇ ਆ ਜਾਂਦੀ ਹੈ ਹਾਂ ਹਾਂ ਤੂੰ ਇੰਨਾ ਜ਼ਿਆਦਾ ਫੋਨ ਦੇਖਣਾ
ਫਿਰ ਉਹਨਾਂ ਦੀ ਆਦਤ ਨ ਛੱਟਦੀ ਜੇ ਅੱਜ ਕੱਲ ਸਕੂਲ ਵਗੈਰਾ ਨੇ ਰ ਜਿਹੜੇ ਬੱਚੇ ਜੇ ਅਗਰ ਅਸੀਂ ਬੱਚਿਆਂ ਨੂੰ ਆਪਣੇ ਹਾਈਫਾਈ ਸਕੂਲ ਚ ਪਾਉਦੇ ਹਾਂ ਉਹ ਘਰ ਬੱਚਿਆਂ ਨੂੰ ਪੜ੍ਹਨ ਦਾ ਮੌਕਾ ਹੀ ਨਹੀਂ ਦਿੰਦੇ
ਬਿਲਕੁਲ ਬਿਲਕੁਲ ਉਹਨਾਂ ਨੇ ਵੀ ਸਾਰੇ ਕੰਮ ਫੋਨਾ ਤੇ ਦੇਣੇ ਨੇ
ਉਹਨਾਂ ਨੇ ਪੁੱਛ ਰਹੀ ਸਰ ਉਹਨਾਂ ਨੇ ਸਕੂਲ ਚ ਕਰਵਾ ਦੇਣੀ ਹੈ ਬੱਚਿਆਂ ਨੇ ਘਰ ਆ ਕੇ ਬੁੱਕਸ ਹੀ ਨੀ ਖੋਲਣੀਆਂ ਅਗਰ ਪੇਪਰਾਂ ਦੇ ਵਿੱਚ ਥੋੜਾ ਜਹਾ ਉਹਨਾ ਨੂੰ ਕਹਿ ਦੋ ਵੀ ਰੀਡਿੰਗ ਕਰ ਲਓ ਰੀਡਿੰਗ ਕਰਕੇ ਪੇਪਰ ਤੇ ਆਉ ਸਿਰ ਦਰਦੀ ਕੋਈ ਨੀ ਹੈ ਟਿਊ ਵਗੈਰਾ ਦੀ ਹਾਂ ਜਦੋਂ ਏਟਥ ਨਾਈਨਥ ਵਿੱਚ ਹੋ ਜਾਣਗੇ ਕੁਛ ਸਬਜੈਕਟ ਚੇਂਜ ਹੋਣਗੇ ਫੇਰ ਇਹਨਾਂ ਦੀ ਟਿਊਸ਼ਨ ਵਗੈਰਾ ਦੀ ਲੋੜ ਪੈਂਦੀ ਹੈ ਓਦਾਂ ਦੇ ਜਿੱਥੋਂ ਤੱਕ ਹੋ ਸਕਦਾ ਹੈ ਸਕੂਲ ਦੇ ਵਿੱਚ ਹੀ ਰਿਵਾਇਜ਼ ਕਰਵਾ ਦਿੰਦੇ ਨੇ ਬੱਚਿਆਂ ਨੂੰ ਨਾ
ਤੋਂ ਛੋਡੋ ਫੇਿਰ ਲੈਪਟੋਪ ਆ ਜਾਂਦੇ ਨੇ
ਹਾਂ ਬਸ
ਕਿ ਕੁਛ ਆਪ ਹੀ ਹਾਂਜੀ ਜੀ ਸਾਰਿਆਂ ਨੇ ਆਪ
ਹਾਂ ਬਸ ਉਹਨਾਂ ਨੂੰ ਬਸ ਸਾਨੂੰ
ਉਝ ਰੋਕਦੀ ਤੇ ਸਕੂਲ ਵਾਲੇ ਕਰ ਦਿੰਦੇ ਨੇ ਕਿ ਹਾਂ ਬਈ ਇਹਨਾਂ ਦਾ ਕੰਮ ਹੀ ਇਹਦੇ ਤੇ ਆਏਗਾ ਇਹਨਾਂ ਨੂੰ ਕਰਨਾ ਹੀ ਪ
ਹਾਂ ਹਾਂ ਬਿਲਕੁਲ ਤੇ ਹੁਣ ਜਿਵੇਂ ਪਹਿਲੇ ਬੱਚਿਆਂ ਨੂੰ ਸਕੂਲ ਚ ਟੀਚਰ ਦਾ ਬਹੁਤ ਡਰ ਹੁੰਦਾ ਸੀ ਅਸੀਂ ਵੀ ਆਪਣੇ ਟਾਈਮ 'ਤੇ ਪੜ੍ਹੇ ਹਾਂ ਪੇਰੈਂਟਸ ਨੇ ਜਾਣਾ ਮੀਟਿੰਗ ਵਗੈਰਾ 'ਤੇ ਤੇ ਚਲੋ ਸਾਡੀ ਸ਼ਿਕਾਇਤ ਵਗੈਰਾ ਲਾ ਨੀ ਅਸੀਂ ਪਹਿਲੇ ਘਰੋਂ ਹੀ ਰੋਂਦੇ ਜਾਣਾ ਬਨਾਂ ਸਾਨੂੰ ਨੀ ਲੈ ਕੇ ਜਾਣਾ ਤੁਸੀਂ ਸ਼ਿਕਾਇਤਾਂ ਲਾਦੇ ਹੋ ਅੱਜ ਕੱਲ ਦੇ ਬੱਚੇ ਕਹਿੰਦੇ ਲਾ ਦੋ ਹਾਂ ਅੱਜ ਕੱਲ ਦੇ ਬੱਚੇ ਕਹਿੰਦੇ ਲਾ ਦੋ ਸਹਾਨੂੰ ਕਿਹਣਾ ਮੈਡਮ ਨੇ ਕੁਛ
ਹੋਰ
ਤੇ ਅੱਜ ਕੱਲ ਸਾਨੂੰ ਹਾਂ ਕਿਉਂਕਿ ਅੱਜ ਕੱਲ ਅਲਾਊਡ ਨੀ ਹੈਗਾ ਸਕੂਬੇ ਵਿੱਚ ਸਾਡੇ ਟਾਈਮ ਚਪੇੜਾਂ ਵੀ ਪੈ ਜਾਂਦੀਆਂ ਡੰਡੇ ਵੀ ਵੱਜ ਜਾਂਣੇ ਆ ਹੱਥਾਂ ਤੇ ਤੇ ਉਹ ਵੀ ਖਾਏ ਨੇ ਘਰ ਆ ਕੇ ਘਰ ਆ ਕੇ ਸ ਕੁਝ ਦੱਸਣਾ ਹੀ ਨੀ ਕਿ ਅੱਜ ਮਾਰ ਕੇ ਪਈ ਹੈ ਸਕੂਲੋਂ ਕਿਉਂਕਿ ਉਹਨੂੰ ਘਰੋਂ ਵੀ ਪੈ ਜਾਂਣੀ ਆ ਕਿਉਂ ਪੈਣੀ ਹੈ ਵੀ ਤੁਹਾਡੀ
ਹਾਂ ਬਿਲਕੁਲ ਕਹਿੰਦਾ ਪੜ੍ਹਦੇ ਨੀ ਸੀਗੇ ਤਾਂ ਹੀ ਤਾਂ ਮਾਰਿਓ ਮੈਡਮ ਨੇ
ਹਾਂ ਤੇ ਉਹ ਜ ਫੇਰ ਜ ਘਰ ਦੱਸਣਾ ਵੀ ਤੇ ਉਹਨਾਂ ਨੇ ਕਹਿਣਾ ਜਿੱਥੇ ਇੱਕ ਪਈਏ ਉੱਥੇ ਦੋ ਪੈਣੀਆਂ ਚਾਹੀਦੀਆਂ ਸੀ ਕੋਈ ਨੀ ਹੁਣ ਤੈਨੂੰ ਅੱਜ ਪੈ ਗਈਆਂ ਨਾ ਕੱਲ ਫਰ ਤੇਰੇ ਮੈਡ ਨੂੰ ਕਹਿ ਕੇ ਆਵਾਂਗੇ ਕੱਲ ਫੇਰ ਤੇਰੇ ਤੋਨੀ ਲਾਏਗੀਈ ਇਹ ਹਾਲ ਹੁੰਦਾ ਸੀ ਅੱਜ ਕੱਲ ਬੱਚੇ ਕਹਿੰਦੇ ਕਹਿ
ਬਿਲਕੁਲ ਬਿਲਕੁਲ ਨਹੀਂ ਕੁਛ ਅੱਜ ਕੱਲ ਉਝ ਵੀ ਹੋ ਗਈ ਦਾ ਨਾ ਡਾਂਟ ਵੀ ਮਾਰਦਾ ਤਾਂ ਵੀ ਝੱਟ ਘਰ ਦੇ ਪਹੁੰਚ
ਹਾਂ ਕੁਛ ਪੇਰੈਂਟਸ ਦੀ ਵੀ ਗ਼ਲਤੀ ਹੁੰਦੀ ਹੈ ਕੁਛ ਨਾ ਆਪਣੇ ਬੱਚੇ ਨੂੰ ਪਹਿਲੇ ਗਲਤ ਹੁਣ ਜੇਕਰ ਸਕੂਲ ਚ ਕੋਈ ਬੱਚਾ ਕਿਸੇ ਬੱਚੇ ਨੂੰ ਕੁਛ ਕਹਿ ਦਿੰਦਾ ਨਾ ਪੇਰੈਂਟਸ ਨਾਲ ਹੀ ਪਹੁੰਚ ਜਾਂਦੇ
ਹਾਂ ਬਿਲਕੁਲ ਜੀ ਉੰਝ ਕਹਿਣਗੇ ਤੁਸੀਂ ਸਮਝਾਓਦ ਪਾਓ ਜੇ ਟੀਚਰ ਡਰ ਪਾਉਣ ਦੀ ਕੋਸ਼ਿਸ਼ ਕਰੇਗੀ ਫਿਰ ਆਪ ਹੀ ਪਹੁੰਚ ਜਾਂਦੇ ਨੇ ਹਾਂ ਤੁਸੀਂ ਡਰਾ ਕਿਉਂ ਦਿੱਤਾ ਹੈ ਇਹ ਸਕੂਲ ਨੀ ਆਉਂਦਾ ਪਿਆ ਸੀਗਾ ਇਹ ਕਹਿੰਦਾ ਮੈਂ ਜਾਣਾ ਹੀ ਨਹੀਂ ਹੈ
ਅੱਜ ਕੱਲ ਤੇ ਸਿਰਫ ਡਰ ਹੀ ਰਹੇਣੇ ਸਾਡੇ ਟਾਈਮ ਤੇ ਤੇ ਮਾਰ ਵੀ ਪੈ ਜਾਂਦੀ ਸੀ ਕੁੱਟ ਵੀ ਖਾ ਕੇ ਘਰ ਆ ਜਾਂਣਾ ਘਰ ਆ ਕੇ ਤਾਂ ਵੀ ਨੀ ਦੱਸਣਾ ਕਿ ਸਾਨੂੰ ਸਕੂਲ ਚ ਕਿਸੇ ਨੇ ਕੁਛ ਕਿਹਾ ਸੱਟ ਪੇਟ ਵੀ ਲੱਗ ਜਾਣੀ ਤੇ ਇਹ ਵੀ ਕੁਛ ਨਾ ਹੈਣਾ ਅੱਜ ਕੱਲ ਦੇ ਬੱਚਿਆਂ ਨੂੰ ਮਾੜੇ ਚ ਖਰੋਚ ਵੀ ਆ ਜਾਏ ਨਾ ਚਲੋ ਮੰਮਾ ਮੇਰੇ ਕੋ ਚੋਟ ਲੱਗੀ ਮੰਮਾ ਯ ਮੰਮਾ ਵੋ ਬੱਚੇ ਵੀ ਅੱਜ ਕੱਲ੍ਹ ਦੇ ਸੂਲ ਬਣ ਗਏ ਹੋਏ ਨੇ
ਬਣ ਗਏ ਦੇ ਨੇ ਕੁਛ ਪਤਾ ਕੀ ਸੁਨ ਸੁਨ ਕੇ ਜ਼ਿਆਦਾ ਹੋ ਗਏ ਦੇ ਨੇ ਨਾ ਕਿ ਅਸੀਂ ਆਪ ਹੀ ਦੱਸ ਦਿੰਦੇ ਹਾਂ ਕਿ ਹਾਂ ਬਈ ਏਦਾਂ ਦੇ ਕਾਨੂੰਨ ਚੱਲ ਪਏ ਨੇ ਬੱਚਿਆਂ ਨੂੰ ਮਾਰ ਨਹੀਂੀ ਸਕ
ਹਾਂ ਅ ਕੁ ਸਾਡੀ ਆਪਣੀਆਂ ਆਦਤਾਂ ਹੁੰਦੀਆਂ ਹਨ ਅਸੀਂ ਖੁਦ ਬੱਚਿਆਂ ਅੱਗੇ ਕੁਛ ਐਸੀਆ ਗੱਲਾਂ ਕਰ ਲੈਨੇ ਆ ਕਿ ਬੱਚੇ ਬੋਤ ਜਲਦੀ ਅੱਜ ਕੱਲ ਨਾ ਕੋਪੀ ਕਰ ਦਿਨੇ ਵੀ ਹਾਂ ਐ ਗੱਲ ਕੈ ਦਿੱਤੀ ਏ ਨਾ, ਤੇ ਐ ਗੱਲ ਡਨ ਹੋਗੀ। ਕਿ ਨਿੱਕੇ-ਨਿੱਕੇ ਬੱਚਯਾ ਨੂੰ ਕੁੱਛ ਕੈ ਦੋ ਨਾ
ਹਾਂਜੀ, ਹਾਂਜੀ, ਬਿਲਕੁਲ ਨਾਲ ਈ ਓਨਾਂ ਨੇ ਕੈਚ ਕਰ ਲੈਨਾ ਹੁੰਦੈ ਉਸੇ ਗੱਲ ਨੂੰ ਬਈ ਅੱਜ-ਕੱਲ ਦੇ ਬੱਚੇ ਬੋਤ ਤੇਜ਼ ਦਿਮਾਗ ਦੇ ਨੇ।
ਓ ਦਿਮਾਗ ਜਾਦਾ ਤੇਜ ਨੇ ਓ ਚੀਜ਼ ਮਾਂ-ਪਿਓ ਵੀ ਨੀ ਸੋਚਦੇ ਜੋ ਚੀਜ਼ ਏ ਪੈਲੇ ਸੋਚ
ਹਾਂ, ਓਨਾਂ, ਓਨਾਂ ਦਾ ਪੜਾਈ ਵਿੱਚ ਇੰਟਰਸਟ ਹੋਏ ਨਾ ਹੋਏ
ਹਾਂ, ਗੱਲਤ ਤੇ ਹਰ ਚੀਜ਼ ਅਗਰ ਮੰਨ ਲਓ ਕੋਈ ਅਸੀ ਆਪਸ ਵਿੱਚ ਵੀ ਗੱਲ ਕਰਦੇ ਪਏ ਆ ਨਾ, ਏਨਾ ਨੇ ਪੈਲੇ ਪੁੱਛਨਾ ਮੰਮਾ ਕੀ ਕੈ ਰੇ ਨੇ ਪਾਪ ਏਦਾ ਕੀ ਮਤਲਬ ਏ, ਤੇ ਓਸ ਦਿਨ ਮਜ਼ਾਕ-ਮਜ਼ਾਕ ਚ ਅਸੀ ਆਪ ਕੁਛ ਲੱਗੇ ਤੇ ਵੀ ਚਲੋ ਅਸੀ ਨਾ ਕਿਤੇ ਘੁੰਮਨ ਚੱਲਦੇ ਆ। ਅੱਛਾ ਮੰਮਾ ਕਦੋ ਜਾਨੈ, ਮੰਮਾ ਮੇਰੇ ਕੱਪੜੇ ਕੱਢ ਦੇ, ਮੈਂ ਕੇਆ ਚਲ ਤੁਸੀ ਚਲੇ ਜੋ ਪੈਲੇ, ਅਸੀ ਘਾਰ ਬੈਨੇ ਆ।
ਬਾਦ ਚ ਓ ਤੇ ਹੈ ਈ ਏ।
ਮਲਬ ਤੁਸੀ ਚਲੇ ਜਾਓ ਫੇਰ ਪੈਲੇ, ਬਸ ਜਿਨ ਥੋੜੇ ਕੋ ਦਿਨ ਰੈਗੇ ਵੈਸੇ ਵੀ ਛੁੱਟੀਆਂ
ਹੋਰ ਸ਼ੁਕਰ ਆ ਸਕੂਲ ਖੁੱਲ ਨੇ ਸਾਰੀਆਂ ਮਾਵਾਂ ਨੂੰ ਸ਼ਾਂਤੀ ਮਿਲਨੀ ਐ।
ਹੋਨਗੇ।
ਐਂਜ ਮਾਵਾਂ ਨੂੰ ਟਾਈਮ ਨੀ ਮੇੱਲ ਪਾਂਦਾ ਬਿਲਕੁਲ ਵੀ ਆਪ ਅਪਨੀ ਰੈਸਟ ਵਾਸਤੇ, ਸਾਰਾ ਦਿਨ ਰਸੋਈਆਂ ਚ ਨਿਕਲ ਜਾਂਦੈ। ਥੋੜਾ ਜਾ ਹੋਜੇਗਾ ਨਾ ਹੋਰ ਹੋਰ ਸੁਨਾਓ ਹੈਲੋ। ਹੈਲੋ। ਹੈਲੋ। ਹੈਲੋ।